ਹੈਲੋ।
ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ, ਕੀ ਹਾਲ-ਚਾਲ?
ਵਧੀਆ ਤੁਸੀਂ ਦੱਸੋ
ਬਸ ਸਭ ਠੀਕ ਠਾਕ ਕੀ ਕਰ ਰਹੇ ਸੀ।
ਹਾਂਜੀ, ਕੁਛ ਨਹੀਂ ਬਸ ਬੱਚਿਆਂ ਦਾ ਹੋਲੀਡੇ ਹੋਮਵਰਕ ਕਰਾ ਰਹੀ ਸੀ।
ਅੱਛਾ, ਬੱਚਿਆਂ ਦੇ ਸਕੂਲ ਚਾਲੂ ਨੀ ਹੋਏ?
ਕੱਲ ਤੋਂ, ਕੱਲ ਤੋਂ ਹੈਗੇ ਨੇ।
ਕਲ ਤੋਂ ਨੇ ਸਾਡੇ ਤੇ ਚਾਲੂ ਨੇ
ਹਾਂਜੀ ਕਈ ਸਕੂਲਾਂ ਦੇ ਇੱਕ ਤਾਰੀਕ ਤੋਂ ਚਾਲੂ ਨੇ ਇਹਨਾਂ ਦੇ ਕਦ ਹੋ ਗਏ ਨੇ
ਅੱਛਾ, ਅੱਛਾ ਨਹੀਂ ਸਾਡੇ ਬੱਚਿਆਂ ਦੇ ਤੇ ਚਾਲੂ ਨੇ ਔਰ ਬੱਚੇ ਗਏ ਸਕੂਲ। ਮੈਂ ਵੀ ਆਪਣਾ ਕੰਮ ਨਿਪਟਾ ਰਹੀ ਸੀ, ਹੋ ਗਈ ਰੋਟੀ-ਪਾਣੀ, ਨਾਸ਼ਤਾ?
ਬਸ ਹੁਣੇ ਕਰ ਰਹੇ ਨੇ ਬੱਚੇ ਹੂਦੇ ਹੋ ਉਠੀ ਨੀ ਹਾਂ ਰਾਤੀ ਲੇਟ ਸੋਈ ਸੀ ਹੋਲੀ ਡੇ ਵਰਕ ਕਰਦੇ -ਕਰਦੇ
ਅੱਛਾ ਜੀ, ਅੱਛਾ। ਹਾਂਜੀ, ਅੱਛਾ ਹਾਂ, ਸਾਡਾ ਹੋ ਗਿਆ, ਨਾਸ਼ਤਾ ਹੋ ਗਿਆ, ਰੋਟੀ ਬਣਾਈ ਏ ਔਰ।
ਬਸ ਤੁਸੀਂ ਦੱਸੋ ਔਰ ਤੁਸੀਂ ਕਰਾਏ ਸੀ ਸਾਰਾ ਹੋਲੀਡੇਵਰਕ, ਉਹਨਾਂ ਨੇ ਕੰਪਲੀਟ ਕਰ ਲਿਆ?
ਹਾਂਜੀ, ਹੋ ਗਿਆ ਸੀ ਡਨ ਹੋ ਗਿਆ ਨੇ, ਸਬਮਿਟ ਵੀ ਕਰ ਦਿੱਤਾ ਨੇ। ਆਪਣਾ ਹੋਲੀਡੇ ਹੋਮਵਰਕ
ਪਹਿਲੇ ਦਿਨ ਹੀ ਲੈ ਗਏ
ਹਾਂ ਬੱਚੇ ਲੈ ਜਾਂਦੇ ਨੇ, ਮੰਗਦੇ ਨੇ ਨਾ ਓਥੇ ਸਕੂਲ ਵਾਲੇ। ਅੱਜ ਓਨਾਂ ਦਾ ਸੈਕਿੰਡ ਡੇ ਸੀ, ਬਟ ਓਨਾਂ ਨੋ ਕੱਲ ਹੀ ਜਮਾ ਕਰ ਦਿੱਤਾ ਐ।
ਹਾਂਜੀ, ਓਕੇ ਇਹਨਾਂ ਦਾ ਤੇ ਹੁੰਦਾ ਪਹਿਲੇ ਦਿਨ ਇਹ ਦੀ ਪੜ੍ਹਾਈ ਨਹੀਂ ਹੁੰਦੀ। ਘੱਟ ਹੁੰਦੀ ਏ ਤੇ ਟੀਚਰ ਮੰਗਦੀ ਹੈ ਅਗਲੇ ਦਿਨ ਕਿ ਫਿਰ ਸਬਜੈਕਟ ਵਾਈਜ਼ ਵੀ ਮੰਗਦੀ ਹੈ ਕਦੇ ਕਦੇ
ਹਾਂਜੀ, ਸਭ ਦਾ ਅਲੱਗ-ਅਲੱਗ ਹੁੰਦਾ ਐ, ਸਭ ਦਾ ਅਲੱਗ- ਅਲੱਗ ਐ, ਸਭ ਦੇ ਸਕੂਲਾਂ 'ਚ ਅਲਗ-ਅਲਗ ਐ, ਔਰ ਮੈਂ ਕਿਹਾ ਚਲੋ, ਅੱਜ ਮੈਂ ਤੁਹਾਡੇ ਨਾਲ ਇਨਵਾਇਰਮੈਂਟ ਬਾਰੇ ਗੱਲ ਕਰਦੀ ਆਂ। ਔਰ? ਦੱਸੋ ਓਥੇ ਦਾ ਹਵਾ-ਪਾਨੀ ਦੱਸੋ, ਮੋਹੌਲ ਮੌਸਮ ਕਿਵੇਂ ਵੇ ਪਹਿਲਾਂ ਏ ਦੱਸੋ।
ਅੱਜ ਅੱਜ ਸਵੇਰੇ ਤੋਂ ਰਾਹਤ ਹੈਗੀ ਮੌਸਮ ਵਿੱਚ ਰਾਹਤ ਹੈਗੀ ਐ, ਹਵਾ ਚੱਲ ਰਹੀ ਐ, ਵਧੀ
ਸਵੇਰੇ ਤੋਂ ਬਰਸਾਤ ਹੋ ਰਹੀ ਹੈ।
ਬਰਸਾਤ ਹੋ ਰਹੀ ਐ, ਤਾਂਹੀ ਤੇ ਸਾਡੇ ਇੱਥੇ ਏਨੀ ਹਵਾ ਚੱਲ ਰਹੀ ਐ।
ਕਨਟੀ ਨਿਊ ਬਾਰਿਸ਼ ਹੋ ਰਹੀ ਇੱਥੇ ਅੱਜ ਸਵੇਰੇ ਤੋਂ ਈਵਨ ਅੱਜ ਬੱਚੇ ਵੀ ਬਾਰਿਸ਼ ਵਿੱਚ ਹੀ ਸਕੂਲ ਗਏ ਨੇ।
ਉਹ ਇੱਥੇ ਬਾਰਿਸ਼ ਨਹੀਂ ਹੋ ਬਟ ਇਥੇ ਏਥੇ ਆ ਮੀਂਹ ਤੇ ਨੀ ਪੈ ਰਿਹਾ ਬਟ ਹਾਂ ਇੱਕਦਮ ਮੌਸਮ, ਹਵਾ ਚਲੀਏ ਗਰਮੀ ਲਗੀ ਸੀ, ਹਿਮੋਡਿਟੀ ਨੀ ਹੈਗੀ।
ਮਾਹੌਲ ਹੈ ਨਹੀਂ ਨਹੀਂ ਪੂਰੀ ਅੱਜ ਤੇ ਪੂਰੀ ਬਾਰਿਸ਼ ਦੀ ਚੜੀ ਲੱਗੀ ਹੋਈ ਹੈ ਬੋਲ ਸਕਦੇ ਹੋ
ਵਧੀਆ ਤੁਸੀਂ ਫਿਰ, ਹੁਣ ਤਾਂ ਜਾ ਕੇ ਮੀਂਹ ਚ ਪੀਗੋ, ਐੰਨੀ ਗਰਮੀ ਸੀ ਹੁਣ ਰਾਹਤ ਮਿਲੀ ਹੈ ਤੇ ਜਾ ਕੇ
ਹਾਂ ਹਾਂ ਨਹੀਂ ਯਾਰ, ਬਿਮਾਰ ਪੈ ਜਾਗੇ -ਬਿਮਾਰ ਪੈ ਜਾਂਗੇ ਏਨੀ ਇਮਿਊਨਿਟੀ ਨਹੀਂ ਰਹਿ ਗਈ ਹੁਣ ਐਨੀ ਮਿਨਟੀ ਨਹੀਂ ਐ, ਬਿਮਾਰ ਪੈ ਜਾਣਗੇ। ਉਹ ਬਚਪਨ ਵਾਲੇ ਦਿਨ ਗਏ ਜੱਦ ਅਸੀਂ ਭਿੱਗਦੇ ਸੀ,
ਹਾਂ, ਬੱਚੇ ਦਾ ਤੇ ਹੈ ਉਹ ਤੇ ਜਦ ਬਾਰਿਸ਼ ਆਉਦੀ ਤੇ ਚੱਲ ਜਾਂਦੇ ਨੇ।
ਬਸ ਉਹ ਤੇ ਹੈ, ਬੱਚੇ ਨੇ ਇੰਜੋਏ ਕਰਨ ਦੋ ਇੱਕ ਸਮੇਂ ਤੇ ਅਸੀਂ ਵੀ ਬੜਾ ਇਨਜੋਏ ਕੀਤਾ ਹੋਇਆ, ਆਪਣੀ ਲਾਈਫ ਨੂੰ ਉਹਦੇ 'ਚ, ਹੈ ਕੀ ਨਹੀਂ?
ਉਹ ਤੇ ਹੈ।
ਹਾਂ ਓ, ਅੱਜ ਕੱਲ੍ਹ ਦੇ ਪੇਰੈਂਟਸ ਵੀ ਬੜੇ ਕੋਂਨਸ਼ੀਅਸ ਹੋਗੇ ਨੇ। ਨਹੀਂ ਬੱਚੇ ਬਿਮਾਰ ਨਾ ਪਹਿ ਜਾਣ ਹੈਲਥ ਇਸ਼ੂਜ਼ ਯ ਏ ਓ ਅਸੀਂ, ਜਿੰਨੀ ਮਸਤੀ ਕੀਤੀ, ਪੀ ਐ, ਅਸੀਂ ਆਪਣੇ ਬੱਚਿਆਂ ਨੂੰ ਨੀ ਕਰਨ ਦਿੰਦੇ।
ਉ ਤਦੇ ਅੱਜ ਵੀ ਬਹੁਤ ਫਰਕ ਨ‌ਈਂ ਵਧੇਰਾ ਆ ਗਿਆ, ਅਜੇ ਮਨ ਹੋਇਆ ਵੀ ਨੀ ਐ, ਨਾ ਖਾਣਾ ਰਿਹਾ ਨਾ ਇੰਨਵਾਂਇਰਮੇਂਟ ਰਿਹਾ ਐ।
ਨਾ ਬਚ ਹਾਂ ਬਸ-ਬਸ, ਬਸ ਪਹਿਲੇ ਬੱਚੇ ਕਿਨ ਅਸੀਂ ਲੋਕ ਕਿੰਨੇ ਸਟਰੋਂਗ ਰਹਿੰਦੇ ਸੀ, ਸਾਡੇ ਪੇਰੈਂਟਸ ਇੰਨਾ ਧਿਆਨ ਈ ਨੀ ਦਿੰਦੇ ਸੀ। ਅੱਜ -ਕੱਲ੍ਹ ਅੱਸੀ ਜ਼ਿਆਦਾ ਧਿਆਨ ਲੈਣ ਲੱਗੇ ਆ ਔਰ ਬੱਚਿਆਂ ਦਾ ਇਮਿਊਨਿਟੀ ਘੱਟ ਹੋ ਗਿਆ ਐ। ਬੋਲ ਸਕਦੇ ਓ।
ਹਾਂ, ਉਹ ਨ‌ਈਂ, -ਨ‌ਈਂ ਕਰ ਸਕਦਾ
ਨਹੀਂ, ਨਹੀਂ ਕਰ ਸਕਦੇ ਨਹੀਂ ਕਰ ਸਕਦੇ। ਮੈਂ ਕਿਹਾ ਅੱਜ ਠੰਡਾ -ਠੰਡਾ ਮੌਸਮ ਏ ਅੱਜ ਤੇ ਫੇਰ ਭਜੀਏ ਪਕੌੜੇ ਐਈ ਸਭ ਚੱਲ ਰਿਹਾ, ਸਵੇਰੇ ਤੋਂ
ਨ‌ਈਂ, ਹਲੇ ਤੱਕ ਇੰਨਾ ਵੀ ਠੰਡਾ ਨਹੀਂ ਲੱਗ ਰਿਆ ਇੱਥੇ। ਚਲ ਉਥੇ ਬਾਰਿਸ਼ ਹੋ ਰੀ, ਮੀਹ ਪੈ ਰਿਹਾ ਵਾਸਤੇ ਤੁਹਾਨੂੰ ਪਕੌੜੇ ਖਾਣ ਦਾ ਮਨ ਕਰ ਰਿਹਾ। ਮੀਂਹ 'ਚ ਈ ਮਜ਼ਾ ਆਂਦਾ ਐ।
ਅਲਗ- ਅਲਗ ਡਿਮਾਂਡਾ। ਬਸ -ਬਸ -ਬਸ- ਬਸ ਬਈ ਏਥੇ ਤੇ ਬੜੇ, ਐਨੇ ਦਿਨ ਬਾਦ ਲੱਗ ਰੇ ਕਿ ਇਸ ਵਾਰ ਲੇਟ ਹੋ ਗਿਆ ਜੇ। ਕਿ ਮੌਨਸੂਨ ਜਲਦੀ ਆਉਣਾ ਚਾਹੀਦਾ ਹੈ ਉਸ ਹਿਸਾਬ ਨਾਲ ਲੇਟ ਹੋ ਗਿਆ ਇਸ ਪਾਸੇ ਸਾਡੇ
ਸਾ ਸਾਵਨ ਸ਼ੁਰੂ ਤੇ ਕਾਫ਼ੀ ਟਾਈਮ ਦਾ ਐ, ਬਟ ਮੀਂਹ ਹੁਣ ਪੈ ਰਿਹਾਂ। ਮੀਂਹ ਲੇਟ
ਹਾਂਜੀ-ਹਾਂਜੀ-ਹਾਂਜੀ, ਮੀਂਹ ਲੇਟ ਹੋ ਗਿਆ ਜੀ, ਹਾਂਜੀ, ਹਾਂ-ਹਾਂ। ਔਰ ਗਏ ਵੀਰ ਜੀ ਕੰਮ?
ਹਾਂਜੀ, ਬਸ ਸਭ-ਸਭ ਆਪਣੇ ਕੰਮ ਕਰ ਰਹੇ ਨੇ।
ਬੱਸ ਸਹੀ ਗੱਲ ਐ, ਬੱਚੇ ਆਪਣਾ ਕੰਮ ਅਸੀਂ ਅਸੀਂ ਆਪਣਾ ਕੰਮ, ਸਭ ਆਪਣੇ ਆਪਣੇ ਕੰਮਾਂ ਦੇ ਆਏ ਹੋਏ ਨੇ, ਜ਼ਰੂਰੀ ਵੀ ਐ। ਖਾਲੀ ਬੈਠੇ ਕੀ ਕਰਾਂਗੇ
ਹਾਂ, ਐ ਤੇ ਹੈ ਈ, ਵੈਸੇ ਵਦੇਰਾ ਖਾਲੀ ਬੈਠਿਆ ਵੀ ਨੀ ਜਾਂਦਾ।
ਨ‌ਈਂ ਬੈਠਿਆ ਜਾਂਦਾ, ਨ‌ਈਂ ਬੈਠਿਆ ਜਾਂਦਾ। ਮੇਰੀ ਖੁਦ ਆ ਮੈਂ ਥੋੜ੍ਹੀ ਐਵੇਂ ਲੱਗਦਾ ਹੈ ਇਹ ਬੜਾ ਕੰਮ ਹੋ ਗਿਆ ਯਾਰ ਬੜਾ ਥੱਕ ਗਏ ਹਾਂ ਲੇਕਿਨ ਨ‌ਈਂ, ਲਗਦਾ ਚਲਦੇ-ਫਿਰਦੇ ਰ‌ਓ, ਆਪਣਾ ਕੰਮ ਕਰਦੇ ਰ‌ਓ। ਹੈਲਥ ਵੀ ਅੱਛੀ ਰਹੇਗੀ, ਔਰ ਸਭ ਅੱਛਾ ਰਹੇਗਾ।
ਹਾਂ, ਥੋੜਾ ਨ‌ਈਂ- ਨ‌ਈਂ ਮੈਂ ਕਿਆ, ਮੈਂ ਤਾਂ ਹੋਲਡਿਗ ਹੋਮ ਬਣਾ ਰਹੀ ਆ ਕੱਲ ਰਾਤੀ ਦਾ
ਅੱਛਾ -ਅੱਛਾ ਜੀ ਅੱਛਾ ਨਹੀਂ ਅੱਜ ਮੈਂ ਵੀ ਨਈ ਗਈ ਅੱਜ ਬਾਰਿਸ਼ ਸੀ। ਅੱਜ ਮੈਂ ਵੀ ਨੀ ਨਿਕਲੀ, ਮੈਂ ਕਿਹਾ ਚਲੋ ਅੱਜ ਛੁੱਟੀ ਮਨਾਈ ਜਾਏ ਇੱਕ ਦਿਨ ਚੱਲਦਾ ਐ, ਇੱਕ ਦਿਨ ਚੱਲਦਾ ਐ। ਹਾਂ ਉਹੀ ਕਹਿਣਾ ਇੱਕ ਦਿਨ ਚੱਲਦਾ ਕੋਈ ਗੱਲ ਨੀਂ, ਹੋਰ।
ਸਹੀ ਐ, ਮੈਂ ਕਿਹਾ ਮੈਂ ਤੇ ਇੱਥੇ ਮਤਲਬ ਸਵੇਰੇ ਜਦ ਤੋਂ ਉੱਠੀ ਆ ਨਾਂ ਤਾਂ -ਤਾਂ ਮੈਨੂੰ ਲੱਗ ਰਿਹਾ ਕਿ ਹੁਣ, ਅੱਜ ਹੈ ਸਕਦਾ ਐ ਕਿ ਕੁੱਛ ਕੰਮ ਕੀਤਾ ਜਾਵੇ ਬਾਹਰ ਜਾ ਕੇ ਅਦਰਵਾਈਜ਼ ਤੇ ਬਸ ਉਸ ਕਮਰੇ ਚ ਬਹਿ ਜੇ ਜਿੱਥੇ ਏਸੀ ਹੈਗਾ ਦੈਟ ਸੈੱਟ ਏਸੀ ਹੈਗਾ ਯਾ ਕੂਲਰ ਹੈਗਾ।
ਬਸ ਸਹੀ- ਸਹੀ ਕਿੱਥੇ ਨੀਂ ਜਾ ਸਕਦੇ ਕਿੱਥੇ ਨੀਂ ਕਰ ਸਕਦੇ ਆਪਣਾ ਐਕਚੁਲੀ ਗਲੋਬਲ ਵਾਰਮਿੰਗ ਵੀ ਤੇ ਦੇਖੋ ਨਾ ਆਪਣਾ ਇਨਵਾਇਰਮੈਂਟ ਵੀ ਤੇ ਕਿੰਨਾ ਬੇਕਾਰ ਹੋ ਗਿਆ ਐ। ਕਲ, ਮੈਂ ਤੇ ਬੋਲ ਰੀ ਨਾ ਇਨਵਾਇਰਮੈਂਟ ਦੇ ਚੱਕਰ ਤੇ ਸਭ ਐਨ ਏ ਹੈਲਥ ਇਸ਼ੂਜ਼ ਯੈ-ਵੋ ਸਭ ਤਾਈ ਹੋ ਰਹੇ ਸਭ ਨੂੰ।
ਐ ਤੇ ਹੈ, ਤੁਸੀਂ ਵੇਖ ਸਕਦੇ ਹੋ ਹਰ ਸਾਲ ਗਰਮੀ ਵੱਧਦੀ ਜਾਂ ਰਹੀ ਐ, ਮੀਨ ਪਿਛਲੇ ਸਾਲ ਜਿੰਨੀ ਥੀ ਉਸ ਤੋਂ ਵਧੇਰੀ ਹੀ ਅਗਲੇ ਸਾਲ ਹੋਏਗੀ ਘੱਟ ਨਹੀਂ ਹੋਣੀ
ਘੱਟ ਨੀ ਹੋ ਰਹੀ ਲੇਕਿਨ-ਲੇਕਿਨ ਦੇਖੋ ਆਪਣੀ ਲਾਈਫ ਸ ਤੇ ਆਪਣੇ ਹੈਲਥ ਵਾਸਤੇ ਸਾਫ਼ ਹਵਾ ਸਾਫ਼ ਪਾਣੀ। ਹਰਿਆਲੀ ਐ ਸਭ ਕਿੰਨਾ ਇੰਪੋਰਟੈਂਟ ਐ। ਐਦੇ ਬਿਨਾ ਕਿੰਨਾ ਬੰਦੇ ਅੱਜ ਆਕਸੀਜਨ ਤੇ ਐਨੀ ਪ੍ਰੋਬਲਮ ਆ ਰਹੀ ਐ, ਕਿਉਂ ਆ ਰਹੀ ਐ, ਇਨਵਾਇਰਮੈਂਟ ਕਰਕੇ ਆ ਰਹੀ ਐ। ਪੇੜ ਕੱਟੇ ਜਾਂ, ਪੇੜ ਹਟਾਏ ਜਾਂ ਰੋ ਨੇ, ਹਰਿਆਲੀ ਖ਼ਤਮ ਹੋ ਰਹੀ ਐ। ਐ ਸਭ ਉਹਦੇ ਕਾਰਨ ਹੀ ਤੇ ਹੋ ਰਿਹਾ।
ਤੁਸੀਂ ਨਿਊਜ਼ ਵੀ ਸੁਣੀ ਹੋਏਗੀ, ਯੂਰੋਪ 'ਚ ਬਹੁਤ ਤਕੜੀ ਗਰਮੀ
ਅੱਜ-ਕੱਲ੍ਹ ਏਨਾ ਜਾਦਾ ਗੱਡੀਆਂ ਦਾ ਯੂਜ ਹੋ ਰਿਹਾ ਵੇ, ਫੈਕਟਰੀਜ਼ ਦਾ ਯੂਜ ਹੋ ਰਿਹਾ ਸਮੋਕ ਆ ਰਿਹਾ ਐ। ਜੋ ਇੰਨਾ ਗੰਦਾ ਇਨਵਾਇਰਮੈਂਟ ਹੋ ਰਿਹਾ, ਐ ਈ ਤੇ ਔਕਸੀਜਨ ਦੇ ਥਰੂ ਸਾਡੇ ਅੰਦਰ ਜਾ ਰਿਹਾ। ਜੋ ਕਿ ਬਿਮਾਰੀਆਂ ਪੈਦਾ ਕਰ ਰਿਹਾ।
ਬਿਲਕੁਲ ਐ ਤੇ ਹੈ ਈ।
ਹਾਂ ਤਾਂ ਹੀ ਤੇ ਅੱਜ-ਕੱਲ੍ਹ ਜੋ-ਜੋ ਚੀਜ਼ਾਂ ਸਮਝੋ ਅ ਕੋਵਿਡ ਦੇ ਟਾਈਮ ਤੇ ਸੀ ਸ਼ਾਇਦ ਓ ਅੱਛੇ ਸੀ ਲਾਇਕ ਮਾਸਕ ਲਗਾਨਾ। ਅੱਜ ਵੀ ਦੇਖੋ ਬਾਰ ਕਿੰਨਾ ਪੋਲਿਊਸ਼ਨ ਹੈ ਅਗਰ ਅੱਜ ਅਸੀਂ ਏਨੂੰ ਅੱਜ ਵੀ ਫੋਲੋ ਕਰਦੇ ਆਂ ਤੇ ਓ ਅੱਛਾ ਹੀ ਹੋਏਗਾ।
ਹਾਂ ਬਟ ਏਨੀਂ ਗਰਮੀ 'ਚ ਮਾਸ ਨਾ ਓ ਵੀ ਇੱਕ ਬਹੁਤ ਮੁਸ਼ਕਿਲ ਘੱਟ ਅਲੱਗ ਗੱਲ ਹੈਗੀ, ਓ ਵੀ ਤੇ
ਲੇਕਨ ਬਸ ਓਇਓ ਲੇਕਿਨ ਅੱਜ ਦੇਖੋ ਸਾਡੇ ਇਸ ਪਾਸੇ ਤੇ ਸਾਨੂੰ ਤਾਂ ਵੀ ਥੋੜ੍ਹੀ ਹਰਿਆਲੀ ਮਿਲਦੀ ਏ। ਲੇਕਿਨ ਕੁਛ ਸ਼ਹਿਰਾਂ ਵਿੱਚ ਤੇ ਬੋਹਤ ਤਕਲੀਫ਼ ਏ, ਬੋਹਤ। ਈਵਨ ਹਵਾ ਪਾਨੀ ਹੀ ਨਹੀਂ ਮਿਲਦੀ ਕਿਸੇ ਨੂੰ ਸਾਫ਼। ਸਾਫ਼ ਹਵਾ ਹੀ ਨਈ ਮਿਲਦੀ ਇਸ ਕਾਰਨ ਕਈ ਲੋਕਾਂ ਨੂੰ ਸਾਹ ਦੀ ਤਕਲੀਫ਼ ਹੋਨਾ ਚਾਲੂ ਹੋ ਜਾਂਦੀ ਏ, ਬਿਮਾਰੀਆਂ ਹੋ ਜਾਂਦੀਆਂ ਨੇ, ਰੈਸਪੀਰੇਟਰੀ ਪ੍ਰੋਬਲਮ ਏ। ਐ ਸਭ ਕਿਉਂ ਨੇ? ਐ ਇਨਵਾਇਰਮੈਂਟ ਕਰਕੇ ਹੀ ਤੇ ਹੈ ਵੇ।
ਐ ਤੇ ਹੈ ਬਿਲਕੁਲ ਸਈ ਅਸੀਂ ਨਾ ਐਕਚੁਲੀ ਲੱਗੇ ਆਂ ਬੜੀ--ਬੜੀ ਅ ਲਾਈਕ ਮੈਟਰੋ ਸਟੇਸ਼ਨਮ ਬਣਾਣੇ ਐ, ਵੱਡੀ ਸਿਟੀ ਬਣਾਣੀ ਹੈ ਬਾਰ
ਹਾਂ ਲੇਕਿਨ ਐ ਤੇ ਦੇਖੋ ਕਿ ਤੁਸੀਂ ਕਿੰਨਾ ਗੰਦਾ ਕਰ ਦਿੱਤਾ ਇਨਵਾਇਰਮੈਂਟ।
ਤੇ ਉਸ ਚੀਜ਼ ਵਾਸਤੇ ਅਸੀਂ ਪੇੜ ਕੱਟ ਰਹੇ ਆਂ ਤੇ ਖੇਤ, ਖੇਤ ਕੀ ਐ, ਖੇਤ ਖਰੀਦੇ ਨੇ ਓਥੇ ਬਿਲਡਿੰਗ ਖੜੀ ਕਰ ਦੇਂਦੇ ਨੇ ਤੇ ਖੇਤ 'ਚ ਚਲਾ ਗਿਆ, ਹਰਿਆਲੀ ਚਲੀ ਗਈ, ਬਿਲਡਿੰਗਾਂ ਖੜੀ ਹੋਦੀ ਜਾ ਰਹੀ ਐ, ਹਵਾ ਨੀ ਆ ਰੀ।
ਪ੍ਰੋਬਲਮ ਓਈ ਇਨਵਾਇਰਮੈਂਟ ਖ਼ਰਾਬ ਕਰ ਦਿੱਤਾ ਤੁਸੀਂ ਤੇ ਐ ਤੁਸੀਂ ਕੀ ਕੀਤ ਤਾ ਐ ਤੇ ਇਨਸਾਨ ਤਾਂ ਹੀ ਤੇ ਪਹਿਲੇ ਦੇ ਲੋਕ ਕਿੰਨਾ-ਕਿੰਨਾ ਪੈਦਲ ਚੱਲ ਲੈਂਦੇ ਸੀ। ਕਿੰਨਾ ਓਨਾਂ ਦੀ ਹੈਲਥ ਤੇ ਕੋਈ ਇਸ਼ੂ ਨੀ ਰਹਿੰਦਾ ਸੀ ਔਰ ਅੱਜ ਕੱਲ੍ਹ, ਅੱਜ-ਕੱਲ੍ਹ ਬੱਚਾ ਨੀ ਚੱਲ ਸਕਦਾ। ਅੱਜ-ਕੱਲ ਬੱਚਾ ਨੀ ਚੱਲ ਸਕਦਾ। ਇੱਕ ਤੇ ਪੋਲਿਊਸ਼ਨ ਨੇ ਬੋਹਤ ਜਾਦਾ ਗੰਦਾ ਕੀਤਾ ਐ। ਆਹ ਦੇਖੋ ਕਿੰਨੇ-ਕਿੰਨੇ, ਵੱਡੇ-ਵੱਡੇ ਪ੍ਰੋਜੈਕਟ ਫੈਕਟਰੀਜ਼ ਖੁੱਲ ਰਹੀਆਂ ਨੇ। ਜਿਦਾ ਜੋ ਸਮੋਕ ਹੈ ਸਾਡੇ ਵਾਸਤੇ ਕਿੰਨਾ ਅਨਹਾਈਜੀਨਿਕ ਐ, ਕਿੰਨਾ ਜਾਦਾ ਪ੍ਰੋਬਲਮ ਦੇਂਦਾ ਐ।
ਹੂੰ, ਕੁਛ ਹਰ ਸਾਲ ਤੇ ਸਮੋਕ ਅ ਜਦੋਂ ਅਸੀਂ ਫਸਲ ਜਲਾਂਦੇ ਆ ਤਾਂ ਤੇ ਹੁੰਦਾ ਹੀ ਐ। ਦੀਵਾਲੀ ਤੇ ਹੁੰਦਾ ਹੀ ਏ, ਪਰ ਹੁਨ ਐਕਸਟਰਾ ਸਮੋਕ ਐ ਹੈਗਾ। ਜੇੜਾ ਇਹ ਫੈਕਟਰੀਆਂ ਬਨਦੀਆਂ ਨੇ ਬਿਲਕੁਲ ਕੈਮੀਕਲ ਸਮੋਕ।
ਐਨਾ ਜਾਦਾ ਯੂਜ ਐ ਸਭ ਕਿੰਨਾ ਨੁਕਸਾਨਦਾਇਕ
ਘਰ ਵਿੱਚ ਅਗਰ ਦਸ ਬੰਦੇ ਨੇ ਨਾ, ਤੇ ਦਸ ਬੰਦੇ ਦਸ ਗੱਡੀਆਂ ਲੈ ਕੇ ਜਾਨਗੇ।
ਗੱਡੀਆਂ ਲੈ ਕੇ ਚਲਦੇ ਨੇ, ਬਸ ਓਈ ਏ ਓਈ ਏ। ਹੋਰ ਦੇਖੋ ਅੱਜ-ਕੱਲ ਜਿਵੇਂ ਹੁਨ ਐ ਜਿਵੇਂ ਪਲਾਸਟਿਕ ਦਾ ਇਸਤੇਮਾਲ ਏ ਵੀ ਬੋਲਦੇ ਨੇ ਕਿੰਨਾ ਖ਼ਰਾਬ ਏ।
ਹਾਂ, ਤਾਂ ਈ ਤੇ ਗਵਰਮੈਂਟ ਨੇ ਬੈਨ ਵੀ ਕਰ ਦਿੱਤ
ਬੈਨ ਕੀਤਾ ਹੋਇਆ ਐ ਬਟ ਕੁਛ-ਕੁਛ ਸ਼ਹਿਰਾਂ ਵਿੱਚ ਤੇ ਅਜੇ ਵੀ ਯੂਜ ਕਰ ਰੇ ਨੇ। ਅਜੇ ਵੀ ਯੂਜ ਕਰਦੇ ਨੇ।
ਓ ਨਾ ਇਕਦਮ ਤੋਂ ਬੰਦ ਹੋ ਨੀ ਪਾਂਦਾ ਪੂਰਾ ਇਕਦਮ ਤੋਂ ਖਤਮ ਨੀ ਹੋ ਪਾਂਦਾ ਹਾਂ ਸਟਾਰਟਿਗ
ਪਲਾਸਟਿਕ ਦੀ ਚੀਜ਼ਾਂ ਤੇ ਤੁਸੀਂ ਕਦੀ ਖਾਨਾ ਵੀ ਈਵਨ ਗਰਮ ਨਾ ਨਿਕਲੋ। ਕਿਉਂਕਿ ਓ ਏਨੀਂ ਜਾਦਾ ਹਾਰਮਫੁੱਲ ਹੁੰਦੀ ਏ ਕਿ ਸਾਨੂੰ ਪ੍ਰੋਬਲਮ ਦਿੰਦੀ ਏ। ਕਦੀ ਖਾਲੀ ਡੱਬੇ ਜੋ ਸਾਡੇ ਪਲਾਸਟਿਕ ਦੇ ਰਹਿੰਦੇ ਨੇ, ਕਦੀ ਪਲਾਸਟਿਕ ਵਾਲਾ ਭਾਂਡਾ ਨਾ ਯੂਜ ਕਰੋ। ਤੇ ਐ ਜੋ ਸਾਡੀ ਸੁਵਿਧਾ ਵਾਸਤੇ ਮਾਈਕਰੋ ਮਾਇਕ ਵੇ ਆਏ ਨੇ ਐ ਕਿੰਨੇ ਬੇਕਾਰ ਨੇ। ਕਿੰਨੇ ਬੇਕਾਰ ਚੀਜ਼ ਐ ਮਾਈਕ੍ਰੋਵੇਵ ਜੋ ਸਾਨੂੰ ਨੁਕਸਾਨ ਈ ਦੇਂਦਾ ਐ। ਹਾਂਜੀ ਹਾਂ ਓ ਨੁਕਸਾਨ ਕਰਦੀ ਕਿਉਂਕਿ ਉਹਦੇ ਵਿੱਚ ਆਲਮੋਸਟ ਚੀਜ਼ਾਂ ਅਸੀਂ ਜੋ ਯੂਟੈਨੰਸਿਲਸ ਨੇ ਭਾਂਡੇ ਨੇ ਉਹ ਅਸੀਂ ਪਲਾਸਟਿਕ ਯੂਜ ਕਰਦੇ ਹਾਂ।
ਪਰ ਕਹਿੰਦੇ ਨੇ ਉਹ ਮਾਈਕੋਵੇਵ ਸੇਫ ਨੇ ਉਹ ਦੂਜਾ ਪਲਾਸਟਿਕ ਹੈ ਜਿਹੜਾ ਅਸੀਂ ਯੂਜ ਕਰ ਸਕਦੇ ਹਾਂ
ਨਹੀਂ ਸਬ ਦੇਖੋ ਕਹਿਣੇ ਦੀ ਗੱਲ ਹੁੰਦੀ ਜੇ ਪਲਾਸਟਿਕ ਪਲਾਸਟਿਕ ਹੀ ਰਹਿੰਦਾ ਹੈ। ਕਿੰਨਾ ਮਾਈਕ੍ਰੋਵੇਵ ਸੇਫ ਹੋਏਗਾ ਅਸੀਂ ਤਾਂ ਬਿਲਕੁਲ ਹੁਣ ਆਪਣੇ ਘਰ ਪਲਾਸਟਿਕ ਵਾੜਦੇ ਹੀ ਨਹੀਂ ਹਾ ਕਿ ਨਹੀ ਨਹੀਂ ਤੁਹਾਡੇ ਉੱਥੇ ਪਲਾਸਟਿਕ ਪੋਲੀਥੀਨ ਬੈਣ ਨੇ ਕਿ ਨਹੀਂ ਨੇ
ਬੈਨ ਤੇ ਹੈਗੀਆਂ ਨੇ ਬਟ ਉਹੀ ਹੈ ਕਦੇ ਕਦੇ ਥੋੜੀ ਜਿਹੀ ਕਿਸੀ ਕਿਸੇ ਹਾਂ ਜਗ੍ਹਾ ਮਲੀ ਹੀ ਜਾਂਦੇ ਨੇ ਪਰ ਐਵੇਂ ਜੇ ਬੈਣ ਹੈ ਐਵੇਂ ਨਹੀਂ ਮਿਲਦੀਆਂ ਹਾਂ ਸ਼ੋਪਿੰਗ ਮਾਲ ਇੱਥੇ ਵੀ ਪੇਪਰ ਬੈਗ ਯੂਜ ਹੋ ਰਿਹਾ ਬਲਿੰਕਿਟ ਜੈਪਟੋ ਪੇਪਰ ਬੈਗ ਯੂਜ ਕਰਦੇ ਰਹੇ ਤੇ ਪਲਾਸਟਿਕ ਬੈਗ ਇਹ ਨਹੀ ਮਿਲਦਾ ਪਰ ਉਹਦੇ ਲਈ ਸ਼ੋਪਸ ਜਿਨ੍ਹਾਂ ਕੋਲ ਪੁਰਾਣਾ ਸਟੋਕ ਹੈਗਾ ਯਾ ਕਏ। ਮਿਲ ਜਾਂਦਾ ਕਦੇ ਕਦੇ ਕੋਈ ਕੋਈ ਇਹ ਵੀ ਯੂਜ ਕਰ ਰਿਹਾ ਜਿੱਥੇ ਲਿਖ ਕੇ ਆਉਂਦਾ ਏਰ ਦੇ ਕੇਵਲ ਪਲਾਸਟਿਕ ਯੂਜ ਕਰ ਸਕਦੇ ਹਾਂ ਇਹ ਪਲਾਸਟਿਕ ਉਹ ਪਲਾਸਟਿਕ ਨਹੀਂ ਹੈਗਾ
ਸਬ ਹੀ ਇਹ ਦੇਖੋ, ਜੋ ਇੰਨੀ ਵੱਡੀ ਵੱਡੀ ਕਾਇੰਡਫ ਇਹਦੀ ਫੈਕਟਰੀਆਂ ਨੇ ਹੁਣ ਉਹ ਕੀ ਕਰਨ। ਕੁਛ ਨਾ ਕੁਛ ਬੋਲ ਕੇ ਤੇ ਉਹਨਾਂ ਨੇ ਦੇਣਾ ਹੀ ਹੈ ਨਾ ਸਾਨੂੰ ਵੀ ਹੋਰ ਤੁਹਾਡੇ ਆਸ ਪਾਸ ਕੁ ਕਿਸ ਚੀਜ਼ ਦੇ ਪੇੜ ਲੱਗੇ ਨੇ
ਇੱਥੇ ਨੋਰਮਲ ਐਵੇਂ ਕੁੱਝ ਅਹ ਮੈਂ ਵੇਖਦੀ ਹਾਂ ਰੀਅਲ ਚ ਲੋਕਾਂ ਦੇ ਘਰ ਤੇ ਅੰਮ ਦਾ ਪੇੜ
ਸਾਡੇ ਤੇ ਬਾਗ ਨੇ, ਸਾਡੇ ਤੇ ਬਾਗ ਨੇ ਆਪਣੇ ਆਮ ਦੇ ਪੇੜ ਨੇ ਸਾਡੇ ਆਪਣੇ ਅਸੀਂ ਤੇ ਹਰ ਸਾਲ ਆਪਣੇ ਖੇਤ ਦੇ ਅੰਬ ਖਾਂਦੇ ਹਾਂ
ਅਰੇ ਵਾਹ ਇਹ ਤੇ ਬਹੁਤ ਚੰਗੀ ਗੱਲ ਹੈ ਸਾਨੂੰ
ਹਾਂਜੀ ਔਰ ਸਾਡੇ ਸਾਨੂੰ ਸਾਨੂੰ ਖੁਦ ਨੂੰ ਗਾਰਡਨਿੰਗ ਦਾ ਬਹੁਤ ਸ਼ੌਕ ਹੈ। ਤੇ ਸਾਡੇ ਘਰ ਨੀਂਮ ਦਾ ਪੇੜ ਹੋ ਗਿਆ ਦੂਸਰੇ ਪੇੜ ਹੋ ਗਏ, ਪੁਦੀਨਾ ਪੇੜ ਹੋ ਗਿਆ, ਇਹ ਸਭ ਸਾਡੇ ਕਾਰ ਹੀ ਨੇ। ਸਾਨੂੰ ਜਬ ਵੀ ਲੱਗਦਾ ਸੀ ਯੂਸ ਕਰ ਦਾ ਹੀ ਕਰਦਿਆਂ ਜਿਹਦੇ ਨਾਲ ਸਾਨੂੰ ਸਾਡਾ ਇਰਦ ਗਿਰਦ ਵੀ ਹਾਂਜੀ ਇਰਧ ਗਿਰਧ ਵੀ ਥੋੜ੍ਹੀ ਗ੍ਰਰੀਨਰੀ ਹੋ ਜਾਂਦੀ
ਉਹੀ ਤੇ ਹਰਿਆਲੀ ਘਰ ਚ ਹੈਗੀ ਗਰਮੀ ਗਰਮੀ ਤੋਂ ਰਾਹਤ ਮਿਲੇਗੀ ਹਰਿਆਲੀ ਰਹੇਗੀ ਤੇ ਚੰਗਾ ਖਾਣਾ ਮਿਲੇਗਾ ਹੋਰ ਕੀ ਬੈਟਰ ਹੈਗਾ ਹਾਂ
ਤੇ ਸਾਡੇ ਘਰ ਸਾਨੂ ਆਈਏ ਕਿ ਨਹੀਂ ਉਹ ਚੀਜ਼ ਮੇਨਟੇਨ ਕਰਕੇ ਅਸੀਂ ਹਮੇਸ਼ਾ ਰੱਖੀਏ ਸਾਡੇ ਘਰ ਮੇਰੇ ਖੁਦ ਦੇ ਘਰ ਦੇ ਸਾਹਮਣੇ ਬਹੁਤ ਵੱਡਾ ਆਪਣਾ ਪਰਸਨਲ ਸਾਡਾ ਗਾਰਡਨ ਹੈ
ਵੱਧੀਆ ਇਹ ਤੇ ਬਹੁਤ
ਹਾਂਜੀ ਅਗਰ ਦੇਖੋ ਥੋੜਾ ਬਹੁਤ ਲਗਾਏ ਰੱਖ ਖੰਘਗੇ ਨਾ ਬੇਸ਼ੱਕ ਛੋਟੇ ਛੋਟੇ ਪਲਾਂਟ ਹੀ ਸਹੀ ਤਾਂ ਵੀ ਅੱਜ ਕੱਲ ਦੇ ਮਾਰਕੀਟ ਚ ਇੰਡੋਰ ਪਲਾਂਟਸ ਕਿੰਨੇ ਮਿਲ ਗਏ ਨੇ
ਹਾਂਜੀ ਹਾਂ ਬਿਲਕੁਲ ਮੈਂ ਵੀ ਵੇਖਿਆ ਅਸੀਂ ਇੱਕ ਹਾਂ ਇਕ ਦੋ ਲਗਾਏ ਵੀ ਸੀ ਪਰ ਉਹੀ ਹੈਗੇ ਨਾ ਜ਼ਿਆਦਾ ਦੇਰ ਤੱਕ ਕੰਟੀਨਿਊ ਨਹੀਂ ਰੱਖਦੇ ਕਿਉਂਕਿ ਹੈਗੇ ਵਿੰਡੋ ਸੀ ਪਰ ਬੀਜ ਚੰਗੇ ਸੀ ਕਾਫੀ ਇਫੈਕਟਿਵ ਹੈ ਤੇ ਮੰਮੀ ਨੂੰ ਵੀ ਅਸੀਂ ਦਿੱਤਾ ਸੀ ਇਨਡੋਰ ਪਲਾਂਟ ਘਰ ਚ ਰੱਖਣ ਵਾਸਤੇ ਹਾਂ ਕਹਿ ਸਕਦੇ ਹੋ ਅਹ ਜੇ ਪਾਸ ਜੇ ਨੇੜੇ ਰਹੇ ਨਾ ਕੋਈ ਪਲਾਂਟ ਤੇ ਸਾਨੂੰ ਖੁਦ ਨੂੰ ਹੀ ਲੱਗਦਾ ਹੈ ਕਿ ਫਰੈਸ਼ ਏਅਰ ਆ ਰਹੀ ਹੈ ਲਾਈਕ ਅੱਛਾ! ਵਾਈਬ ਨਾ ਰੂਮ ਚ ਨਾ ਹਮਿਡਿਟੀ ਘੱਟ ਹੁੰਦੀ ਪਹਿਲੀਾਰ ਤੇ ਪਲਾਂਟ ਜੇ ਹੈਗਾ ਨਾ ਤੇ ਹਊਮਿਨਿਟੀ ਘੱਟ ਹੋਏਗੀ ਜਿਸ ਕਮਰੇ ਚ ਪਲਾਂਟ ਹੋਏਗਾ ਉਹ ਵੀ ਬਹੁਤ ਵੱਧੀਆ ਗੱਲ ਹੈ